ਹੈਲੋ।
ਹੈਲੋ।
ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਕੀ ਹਾਲ ਏ?
ਬਸ ਜੀ ਠੀਕ- ਠਾਕ ਤੁਸੀ ਦੱਸੋ ਠੀਕ ਹੋ?
ਹਾਂਜੀ ਆਵਾਜ਼ ਆਉਂਦੀ ਪਈ ਤੁਹਾਨੂੰ।
ਹਾਂਜੀ ਵੱਡੀ ਦੇਰ ਬਾਦ ਆਂਦੀ ਪਈ ਹੈ। ਸਾਫ਼ ਏ ਹਾਂਜੀ। ਹੋਰ ਸੁਣਾਓ? ਠੀਕ- ਠਾਕ। ਤੁਸੀਂ ਸੁਣਾਓ ਕੀ ਕਰਦੇ ਸੀ?
ਬਸ ਲੇਟੇ ਰਹੇ ਹਾਂ, ਰੈਸਟ ਹੁੰਦੀ ਵੀ ਹੈ। ਹੂੰ।
ਕਿ ਬਾਰਿਸ਼
ਤੁਸੀਂ ਦੱਸੋ ਹਾਂ, ਬਾਰਿਸ਼ ਆਈਏ ਬਹੁਤ। ਛੇ ਵਜੇ ਦੀ ਸ਼ੁਰੂ ਹੋ ਜਾਂਦੀ ਬਾਰਿਸ਼।
ਹਾਂ ਸਾਡੇ ਵੀ ਬੜੀ ਬਾਰਿਸ਼ ਆਈ ਏ। ਰਾਤੀ ਵੀ ਬੜੀ ਬਾਰਿਸ਼ ਸਾਡੇ ਆਈ, ਗਰਮੀ ਬਹੁਤ ਜ਼ਿਆਦਾ ਹੀ।
ਹੂੰ।
ਸਾਡੇ ਵੀ ਬਾਰਿਸ਼ ਰਾਤੀ ਆਈ ਏ। ਫੇਰ ਸਾਡੀ ਲਾਈਟ ਬੰਦ ਹੋ ਗਈ।
ਅੱਛਾ- ਅੱਛਾ।
ਫੇਰ ਲਾਈਟ ਬੰਦ ਹੋ ਗਈ। ਹੂੰ ਇੱਕ, ਡੇਢ ਵਜੇ ਲਾਈਟ ਆਈ ਸਾਡੀ ਰਾਤੀ।
ਹੂੰ।
ਵੇਖਦੇ ਰਹੇ- ਵੇਖਦੇ ਰਹੇ ਲਾਈਟ ਦਾ। ਪੇਆ ਰਿਹਾ ਲਾਈਟ। ਨੀ ਆਏ ਤੇ ਨੀਂਦਰ ਨੀ ਪੈਂਦੀ, ਗਰਮੀ ਵੀ ਉਪਰੋ- ਉਪਰੋ ਬਾਰਿਸ਼, ਉਪਰੋ ਗਰਮੀ, ਉਹ ਭੰਬਟ ਹੁੰਦੇ ਆ ਨਿਕਲਦੇ ਆ ਜਿਹੜੇ। ਪੰਖਾਂ ਆਲੇ ਉਹ ਅੰਦਰ ਵੜ ਗਏ ਕਿੰਨੇ ਹੀ। ਫੇਰ ਲਾਈਟਾਂ ਸਾਰੀਆਂ ਬੰਦ ਕੀਤੀਆਂ।
ਹੂੰ।
ਤੇ ਫੇਰ ਉਹ। ਲਾਈਟ ਆਈਏ, ਡੇਢ ਵਜੇ ਲਾਈਟ ਆਈਏ। ਲਾਈਟ ਆਈ ਹੈ ਤੇ। ਫੇਰ ਸੁੱਤਿਆ। ਏਸੀ ਉਨ ਹੋਇਆ ਤੇ ਫੇਰ ਸੁਤਿਆਂ। ਦੋ ਵੱਜ ਗੇ ਸੌਦਿਆਂ ਸਾਨੂੰ। ਫੇਰ ਸਵੇਰੇ ਆਪਣੀ ਰੂਟੀਨ ਨਾਲ, ਫੇਰ ਉੱਠਣਾ ਫੇਰ ਉੱਠੋ। ਬੱਚੇ ਨੇ ਜਾਣਾ ਹੁੰਦਾ ਨਾ। ਤੇ ਬਣਾਓ ਰੋਟੀ- ਪਾਣੀ ਬਣਾਓ ਬੱਚਿਆਂ ਵਸਤੇ। ਬਸ ਫੇਰ ਲੱਗ ਪਏ ਕਰਨ, ਦੁਪਹਿਰੀ ਫੇਰ ਕੰਮ ਦਾ ਟਾਈਮ ਹੁੰਦਾ।
ਹੂੰ।
ਤੇ ਬਸ ਫੇਰ ਨੀਂਦ ਆਉਂਦੀ ਹੈ। ਬੜੀ ਜ਼ਿਆਦਾ ਦਿਲ ਕਰੋ ਹੁਣ ਸੋ ਜਾਓ। ਢਾਈ, ਤਿੰਨ ਵਜਦੇ ਨੇ ਤੇ ਬੜਾ ਨੀਂਦ ਆ ਲਦੀ ਆ।
ਹੂੰ।
ਬਸ ਸੋਣ ਤੇ ਹੁੰਦਾ ਨੀ ਕੰਮ ਹੁੰਦਾ ਕਰਨ ਵਾਲਾ। ਸਟਿਚਿੰਗ ਦਾ ਕੰਮ, ਸਟਿਚਿੰਗ ਦਾ ਕੰਮ ਕਰਨੀੇ ਆ ਨਾ ਮੈਂ।
ਅੱਛਾ-ਅੱਛਾ ਹਾਂਜੀ ਮੈਂ ਨਾ ਤੁਹਾਨੂੰ ਇੱਕ ਗੱਲ ਵੀ ਕਹਿਣੀ ਸੀ। ਮੈਂ ਤੁਹਾਡੇ ਕੋਲ ਨਾ, ਸੂਟ ਸਵਾਣਾ ਹੈ ਤੇ ਕੀ ਪੂਰੇ ਸੂਟ ਦੇ, ਜਾਂ ਲਾਈਨਿੰਗ ਵਾਲੇ ਸੂਟ ਦੇ ਕੀ ਚਾਰਜਿਸ ਨੇ।
ਲਾਈਨਿੰਗ ਵਾਲੇ ਦੇ ਨ ਲਾਈਨਿੰਗ ਵਾਲੇ ਦੇ ਨਾ ਅਗਰ ਲਾਈਨਿੰਗ ਅਸੀ ਲਾਣੀ ਹੈ ਤੇ ਬਾਰਾਂ ਸੌ ਰੁਪਇਆ।
ਅੱਛਾ-ਅੱਛਾ।
ਪਲਾਜ਼ੋ ਪਾ ਕੇ, ਬਾਰਾਂ ਸੌ ਰੁਪਇਆ ਲਾਈਨਿੰਗ ਦਾ। ਤੇ ਅਗਰ ਤੁਸੀਂ ਤੁਸੀ ਲਾਈਨਿੰਗ ਆਪਣੀ ਦਿੰਦੇ ਹੋ। ਫਿਰ ਹਜ਼ਾਰ ਰੁਪਆ ਹਾਂਜੀ ਲਾਈਨਿੰਗ ਦੇ ਐਕਸਟ ਨਾ ਤੇ ਉੰਜ ਫਿਰ ਹਜਾਰ ਰੁਪਆ ਹਾਂਜੀ। ਡਿਜ਼ਾਇਨ ਕਰਵਾਉਣਾ ਤੇ ਉਹਦੀ ਅਲੱਗ ਤੋਂ ਹੈ ਉੱਪਰ ਤੁਸੀਂ ਕੋਈ ਫੈਸੀ ਬਟਨ ਲਵਾਣੇ ਨੇ। ਜਾਂ ਕੋਈ ਤੁਸੀਂ ਲੇਸ ਲਾਉਣੀ ਆ ਅਜ ਕੱਲ ਲੇਸ ਦਾ ਬੜਾ ਟਰੈਂਡ ਹੈ, ਲੇਸ ਉਹਦੇ ਸਾਬ ਨਾਲ ਛੋਟੀ ਹੋਏਗੀ ਤੇ ਉਹਦੇ ਘੱਟ ਚਾਰਜ ਹੋਣਗੇ ਵੱਡੀ ਲੈਸ ਹੋਏਗੀ ਤੇ ਉਹ ਤੇ ਥੋੜੇ ਜਾਦਾ ਹੋ ਜਾਣਗੇ। ਤੇ ਹੋਰ ਹਾਂ ਉਹ ਤੁਸੀਂ ਦੱਸ ਦਿਓ ਨਾ ਕਿਸ ਤਰ੍ਹਾਂ ਤੁਸੀਂ ਕਰਵਾਣੀ ਹੈ।
ਮੈਂ ਨਾ ਫਰਸ਼ੀ ਸਲਵਾਰ ਬਣਾਣੀ ਉਹਦਾ ਬੜਾ ਟਰੈਂਡ
ਹਾਂਜੀ-ਹਾਂਜੀ ਬਹੁਤ ਬਣਾਈਆਂ ਮੈਂ ਬਹੁਤ ਜਾਦਾ ਬਣਾਈਆ ਮੈਂ।
ਅੱਛਾ।
ਹਾਂਜੀ ਬੌਤ ਅੱਛੀ ਲੱਗਦੀ ਏ ਕੁੜੀਆਂ ਨੇ ਪਾਈ ਦੀਆ ਹੀ।
ਹਾਂ
ਸਾਡੇ ਇੱਥੇ ਗੁਰਪੁਰ ਹੋਇਆ ਦੇਖਿਆ ਕੁੜੀਆਂ ਨੇ ਪਾਏ ਦੇ ਕੁੜੀਆਂ ਨੂੰ ਜਾਦਾ ਅੱਛੀਆ ਲੱਗਦੀਆ ਪਾਏ ਦੀਆ ਨਾ। ਸ਼ੋਟਸ਼ ਸ਼ੋਟ ਕਮੀਜ਼ ਪਾਦੇ ਏ।
ਹਮ
ਸ਼ੋਰਟ ਕਮੀਜ਼ ਤੇਤੀ ਚੌਤੀ ਇੰਚ ਲੈਂਥ ਕਮੀਜ਼ ਦੀ ਤੇ ਸਲਵਾਰ ਨਾਲ ਚੋੜਾ ਪਹੁੰਚਾ ਆਪਣੀ ਮਰਜ਼ੀ ਤੁਸੀ ਜਿੰਨੀ ਚਾਰ ਇੰਚ ਰਖਾਣਾ ਪੰਜ ਇੰਚ ਰਖਾਣਾ। ਉਹ ਤੁਹਾਡੀ ਮਰਜੀ ਏ ਹਮ। ਜਿੰਨਾ ਤੁਸੀ ਰਖਵਾਓ ਚਾਕਾਂ ਤੇ ਲੈਸ ਲੱਗਦੀ ਪਈ ਹੈ। ਬਾਂਵਾਂ ਤੇ ਲੈਸ ਲੱਗਦੀ ਪਈ ਹੈ ਫੇਰ ਸਲਵਾਰ ਤੇ ਥੱਲੇ ਪੋਚੇ ਤੇ ਉੱਥੇ ਵੀ ਲੇਸ ਚੱਲਦੀ ਏ। ਬੌਤ ਅੱਛੀ ਬੌਤ ਅੱਛੀ ਸਲਵਾਰ ਲੱਗਦੀ ਪਾਈ ਦੀ। ਦੇਖੋ ਜੀ ਪੁਰਾਣਿਆ ਟਰੈਂਡ ਫੇਰ ਆ ਗਏ ਸ ਪਿਛਲੇ ਹੁੰਦੇ ਸੀ ਪੁਰਾਣਿਆ ਜ਼ਮਾਨਾ ਹੁੰਦਾ ਸੀ ਤੇ ਉਦੋਂ ਵੀ ਦੇਖ ਖੋ ਤੇ ਇਹੀ ਸਲਵਾਰਾ ਕਮੀਜਾ ਚੱਲਦੀਆਂ ਹੀ।
ਅੱਛਾ-ਅੱਛਾ ਪੁਰਾਣਾ ਹੈ ਜਮਾ
ਪੁਰਾਣਾ ਟਰੈਂਡ ਫਿਰ ਚੱਲ ਗਿਆ ਨਾ ਪੁਰਾਣਾ ਫੈਸ਼ਨ ਫੇਰ ਆ ਗਿਆ ਨਾ ਤੇ ਉਹੀ ਪਿ ਲਾ ਫੈਸ਼ਨ ਹੈ ਤੇ ਓਹੀ ਅੱਜ ਚੱਲਦਾ ਪਿਆ ਪਹਿਲੇ ਖੁੱਲੇ ਉਹੀ ਘੇਰੇ। ਸਲਵਾਰਾ ਦੇ ਤੇ ਵੱਡੇ-ਵੱਡੇ ਪਹੁੰਚੇ ਤੇ ਖੁੱਲੇ ਦਸ ਇੰਚ ਚੋੜਾ ਪੋ ਦੱਸ ਇੰਚ ਅਹ ਖੁੱਲ੍ਹਲਾ ਪਹੁੰਚਾ ਪਾਦੇ ਅੱਜ ਕੱਲ।
ਹਮ
ਦਸ ਇੰਚ ਖੁੱਲਾ ਪੋਚਾ।
ਹਮ
ਉਹ ਆਪਣੀ ਮਰਜੀ ਏ ਨੌ ਵੀ ਰੱਖ ਸਕਦਾ ਬੰਦਾ ਦਸ ਵੀ ਰੱਖ ਸਕਦਾ।
ਹਮ
ਹਾਂ ਉਹ ਬੜਾ ਅੱਛਾ ਸੂਟ ਬਣਦਾ ਡੈਕੋਰੇਸ਼ਨ ਕਰਨ ਵਾਸਤੇ ਤੁਸੀ ਕੋਈ ਬਟਨ ਲਗਵਾ ਲੋ ਆਪਣੀ ਮਰਜ਼ੀ ਹੈ ਜੋ ਤੁਹਾਨੂੰ ਚੰਗਾ ਲੱਗਦਾ ਹਾਂਜੀ। ਜਿਸ ਤਰ੍ਹਾਂ ਤੁਸੀਂ ਆਪਣਾ ਡਿਜ਼ਾਇਨ ਦੇ ਦਿਓ ਤੇ ਉਹ ਵੀ ਬਣ ਜਾਂਦਾ। ਹਮ
ਤੇ ਸਿੰਪਲ ਅਗਰ ਆ ਪਲਾਜ਼ੋ ਸਵਾਉਣਾ ਉਹਦੇ ਵੀ ਬਾਰਾਂ ਸੌ ਜਾਂ ਉਹਦਾ ਅਲੱਗ।
ਅਗਰ ਤੁਸੀਂ ਉਹਨੂੰ ਵੀ ਲਾਈਨਿੰਗ ਲਵਾਉਂਦੇ ਹੋ ਨਾ ਕਮੀਜ਼ ਨੂੰ ਤੇ ਪਲਾਜ਼ੋ ਨੂੰ ਲਾਈਨਿੰਗ ਲਵਾਂਦੇ ਓ ਫੇਰ ਬਾਰਾਂ ਸੌ ਰੁਪਇਆ ਅਗਰ ਤੁਸੀ ਆਪਣੀ ਦਿੰਦੇ ਹੋ ਤੇ ਫੇਰ ਹਜ਼ਾਰ ਰੁਪਇਆ।
ਅੱਛਾ ਛਾ
ਹਾਂਜੀ ਲੈਸ ਤੇ ਫੇਰ ਐਕਸਟਰਾ ਆ ਗਏ ਨਾ ਪੈਹੈ ਜਿੱਦਾ ਤੁਸੀ ਲੇਸ ਹਾਂਜੀ ਉਹ ਫੇਰ ਐਕਸਟਰਾ ਜਿੰਨੀ ਲੇਸ ਲੱਗੇਗੀ ਮੀਟਰ ਲੱਗੇ, ਦੋ ਮੀਟਰ ਲੱਗੇ ਉਹ ਫਿਰ ਮੀਟਰ ਦੇ ਹਿਸਾਬ ਨਾਲ ਜਿੰਨੀ ਲੇਸ ਮ ਜਿਸ ਤਰ੍ਹਾਂ ਮੀਟਰ ਹੋਏਗੀ ਕੋਈ ਮ ਲੈ ਦਸ ਰੁਪਏ ਮੀਟਰ ਵੀ ਹੁੰਦੀ ਹੈ ਕੋਈ ਵੀਹ ਵੀ ਹੁੰਦੀ ਹੈ। ਕੋਈ ਪੰਜਾਹ ਹੀ ਹੁੰਦੀ ਹਾਂਜੀ ਲੇਸ ਬੜੇ ਤਰੀਕੇ ਦੀਆਂ ਆਏ ਦੀਆਂ ਨਾ ਸਿਕਵੰਸ ਵਾਲੀਆਂ ਲੇਸਾਂ ਆਏ ਦੀਆਂ ਨੇ ਟੈਂਡੀ ਲੇਸਾਂ ਨੇ ਕਲ ਬੜੀਆਂ ਜ਼ਿਆਦਾ ਅੱਜ ਕੱਲ ਫੈਸ਼ਨ ਤੇ ਚਲਦੀਆਂ ਪਈਆਂ ਨਾ ਉੱਪਰ ਸਿਤਾਰੇ ਲੱਗੇ ਹੁੰਦੇ ਆ ਸਤਾਰੇ ਉਹ ਲੇਸਾਂ ਹਾਂ ਉਹ ਆਪਣੀ ਤੁਹਾਡੀ ਮਰਜ਼ ਜੀ ਨਾ ਸਿੰਪਲ ਲਵਾਓ ਡਿਜ਼ਾਇਨ ਵਾਲੀ ਲਵਾਓ ਉਹ ਤੁਹਾਡੀ ਮਰਜ਼ੀ ਕਿ ਤੁਸੀਂ ਜਿਹੜੀ ਲਵਾਣੀ ਹੈ ਤੇ ਜਿਸ ਤਰ੍ਹਾਂ ਤੁਸੀਂ ਡਿਜ਼ਾਇਨ ਦੱਸੋਗੇ ਉਸ ਤ ਡਿਜ਼ਾਇਨ ਬਣਾ ਦੇਣਗੇ ਮੈਂ ਤੇ ਸਿਰਫ ਕਟਿੰਗ ਕਰਨੀ ਆ ਨਾ ਅਸੀਂ ਟੇਲਰ ਰੱਖੇ ਦਾ ਨਾ ਉਹ ਟੇਲਰ ਸੀਦੈ ਕੱਪੜੇ ਹਾਂਜੀ
ਅੱਛਾ ਅੱਛਾ
ਟੇਲਰ ਜਸ ਟੇਲਰ ਤੇ ਹਾਂਜੀ ਕਟਿੰਗ ਮੈਂ ਹੀ ਕਰਨੀ ਆ ਨਾਪ ਲੈਣਾ ਹੋਏ ਉਹ ਮੈਂ ਹੀ ਕਰਨੀ ਆ ਸਾਰਾ ਤੇ ਮੈਂ ਕਟਿੰਗ ਕਰਕੇ ਦਿੰਦੀ ਹਾਂ ਤੇ ਉਹ ਸੀਂਦੇ ਨੇ
ਅੱਛਾ ਅੱਛਾ
ਹਾਂਜੀ
ਮੈਂ ਸਵਾਣਾ ਆ ਮੈਂ ਕਿਹਾ ਚਲੋ ਪੁੱਛਾਂ ਜਦੋ ਤੁਸੀਂ
ਹਾਂਜੀ ਹਾਂਜੀ ਕੋਈ ਨੀ ਤੁਸੀਂ ਸਵਾ ਲੈਣਾ ਤੁਹਾਡੇ ਕੋਲੋਂ ਥੋੜੀ ਘੱਟ ਲੈਲਾਂਗੇ ਕੋਈ ਗੱਲ ਨੀ ਆਪਣੀ ਗੱਲ ਘਰ ਆਲੀ ਗੱਲ ਏ ਹਾਂ ਉਹ ਤੇ ਲੋਕਾਂ ਆਸਤੇ ਆ ਨਾ ਬਾਰਾਂ ਸੌ ਹਜ਼ਾਰ ਤੁਸੀ ਚਲੋ ਆਪਣੇ ਤੇ ਥੋੜੋ ਥੋੜਾ ਹੋਰ ਸੌ ਦੋ ਸੌ ਘੱਟ ਕਰ ਦਿਆਂਗੇ
ਹਾਂਜੀ ਹਾਂਜੀ
ਹਾਂ ਸੁਆ ਲੈਣਾ ਬੜਾ ਅੱਛਾ ਸੀ ਚਲਿਆ ਫੈਸ਼ਨ ਇਹਦਾ ਅੱਛੀਆਂ ਲੱਗਦੀਆਂ ਸਲਵਾਰਾਂ ਪਾਈ ਦੀਆਂ ਹਮ ਅੱਛਾ ਕਦੋਂ ਆਓਗੇ ਤੁਸੀਂ ਮੈਂ ਵੇਟ ਕਰਾਂ ਤੁਹਾਡਾ
ਆਵਾਂਗੀ ਮੈਂ ਪਰਸੋਂ ਲਾਵਾਂਗੀ ਚੱਕਰ ਤੁਹਾਡੇ ਕੋਲ ਨਾ ਕਿਉਂਕਿ ਮੈਨੂੰ ਉੱਥੇ ਪਰਸੋਂ ਕੰਮ ਵੀ ਹੈਗਾ ਉਸ ਪਾਸੇ
ਅੱਛਾ ਜੀ ਠੀਕ ਹੈ
ਹਾਂਜੀ ਤੇ ਟਾਈਮ ਲੱਗੇਗਾ ਤੇ ਫੇਰ ਮੈਂ ਤੁ ਪੱਕਾ ਹੋ ਕੇ ਜਾਵਾਂ ਮੈਂ ਸੂਟ ਲਿਆ ਸੀ ਨਾ ਇਥੋਂ ਹਾਂ ਮੈਂ ਕਰ ਲਾਂਗੀ ਸੂਟ ਲਿਆ ਹੀ ਪੰਜਾਬ ਤੋਂ ਸੂਟ ਮੰਗਇਆ ਹੀ
ਅੱਛਾ
ਹਾਂ ਬਹੁਤ ਅੱਛਾ ਸੁਟ ਨਿਕਲਿਆ
ਪੰਜਾਬ ਚ ਸਸਤੇ ਹੁੰਦੇ ਕੱਪੜੇ
ਹਾਂਜੀ ਬਹੁਤ ਸਸਤੇ ਮਿਲਦੇ ਐ
ਅੱਛਾ ਅੱਛਾ ਕਿਸ ਰੇਂਜ ਚ ਪਿਆ ਤੁਹਾਨੂੰ ਸੂਟ
ਮੈਂ ਲਿਆ ਸੀ ਨੌ ਸੌ ਦਾ
ਠੀਕ ਏ
ਹਾਂਜੀ ਬਹੁਤ ਅੱਛਾ ਸੂਟ ਏ ਤੁਸੀਂ ਵੀ ਮੰਗਵਾਂਣੇ ਹੋਣਗੇ ਨਾ ਤੇ ਮੈਨੂੰ ਦੱਸ ਸਣਾ ਮੈਂ ਲਿਆਦਾਂਗੀ ਤੁਹਾਂਨੂੰ।
ਠੀਕ ਏਂ ਠੀਕ ਏਂ।
ਹੂੰ ਕਿਉਂਕਿ ਇੱਥੋਂ ਵੀ ਬਹੁਤ ਮਹਿੰਗੀ ਮਿਲ਼ਦੇ ਆ ਸ਼ੂਟ।
ਹਾਂ ਪੰਜਾਬ ਚ ਵੈਸੇ ਵੀ ਕੱਪੜਾਂ ਬੜਾ ਸਸਤਾ ਹੈਂ।
ਹੂੰ ਮੈਂ ਅੰਬਰਸਰ ਤੋਂ ਲ਼ੈ ਕੇ ਆਈਂ ਹੀ ਆ
ਅੱਛਾ ਅੱਛਾ। ਠੀਕ ਹੈਂ ਠੀਕ ਹੈਂ।
ਜਲ਼ੰਧਰ ਦੇ ਇਸ ਤੋਂ ਵੀ ਸਸਤੇ ਹੈਂ। ਲੁਧਿਆਣੇਂ ਜਲ਼ੰਧਰ।
ਹਾਂ ਜਲ਼ੰਧਰ ਲੁਧਿਆਣੇਂ ਬੜੇ ਸਸਤੇ ਐ, ਉੱਥੇ ਤੇ ਕੱਪੜੇ ਦੀ ਮਾਰਕੀਟ ਹੈਂ ਨਾ ਪੂਰੀ। ਕੱਪੜੇ ਦੀ ਮਾਰਕੀਟ ਕੇ ਪੂਰੀ ਉੱਥੇ ਫੈਕਟਰੀ ਕੱਪੜੇ ਬਣਦੇ ਐ, ਕੰਬਲ਼ ਬਣਦੇ ਐ, ਸੂਟ ਬਣਦੇ ਐ। ਉੱਥੇ ਤੇ। ਢਾਈ- ਢਾਈ ਸੌ ਦਾ ਸੂਟ ਮਿਲ ਜਾਂਦਾਂ, ਆਮ ਤੁਸੀਂ ਅਗਰ ਘਰ ਪਾਣੇਂ ਆ ਤੇ। ਪੰਜ ਸੌ ਦੇ ਦੋ ਸੂਟ ਮਿਲ ਜਾਂਦੇ ਐ, ਹੂੰ ਮੇਰੀ ਸਿਸਟਰ ਵੀ ਐਂ ਨਾ ਉੱਥੇ ਰਹਿੰਦੇਂ ਆ, ਤੇ ਉਹ ਵੀ ਕਹਿੰਦੇ ਪਏ ਹੀ ਭਈ ਇੱਥੇ ਕੱਪੜਾ ਕਹਿੰਦੀ ਬੜਾ ਸਸਤਾ, ਤੇ ਤੁਸੀਂ ਆਓ। ਫ਼ਿਰ ਲੈ ਕੇ ਜਾਓ, ਬਸ ਨਿਕਲਣ ਦਾ ਟਾਇਮ ਹੀ ਨੀ ਹੁੰਦਾ, ਹਾਂ।
ਹੂੰ।
ਬਈ ਅਗਰ ਉਹ ਤੇ ਅਗਰ ਤੁਸੀਂ ਨਹੀਂ ਆ ਸਕਦੇ ਕੋਰੀਅਰ ਕਰੋ। ਅੱਜ ਕੱਲ ਕੋਰੀਅਰ ਦਾ ਬੜਾ ਹੋ ਗਿਆਂ ਦਾ। ਕੋਰੀਅਰ ਚ ਤੁਸੀਂ ਦੱਸੋਂ ਕਿਹੜਾ ਸੂਟ ਲੈਣ ਆਓ, ਹਾਂ। ਉਹ ਜਿਹੜਾਂ ਤੁਸੀਂ ਲੈਣਾਂ ਸੂਟ ਉਹ ਭੇਜ ਦਿਓ, ਵਟਸਐੱਪ ਨੰਬਰ ਅੱਜ- ਕੱਲ੍ਹ ਦਿੱਤੇ ਦੇ ਹੁੰਦੇ ਨੇਂ। ਸਕਰੀਨ ਸ਼ੌਟ ਲੈ ਕੇ ਭੇਜੋ ਤੁਸੀਂ। ਤੇ ਕੋਰੀਅਰ ਚਾਰਜ ਲੈਂਦੇ ਆ, ਕਈ ਤੇ ਨਹੀਂ ਲੈਂਦੇਂ ਅਗਰ ਸੂਟ ਉਥੋਂ ਤੁਸੀਂ ਲੈਂਦੇ ਹੋ ਤੇ ਨਹੀਂ ਲੈਂਦੇਂ ਕੋਰੀਅਰ ਚਾਰਜ, ਅਗਰ ਕਈ ਵੱਖੋ ਹੋਰ ਤੇ ਉਹ ਲੈ ਲੈਂਦੇਂ ਆ, ਹੁਣ ਦੇਖੋਂ ਹਾਂਜੀ ਮੰਗਾਵਾਂਗੀ, ਫ਼ਿਰ ਬੰਦਾਂ ਇੱਕ ਨਾ-ਨਾ ਮੰਗਵਾਏ ਫ਼ਿਰ ਚਾਰ ਪੰਜ ਮੰਗਵਾਏ ਤੇ ਸਈ, ਹਾਂਜੀ-ਹਾਂਜੀ ਚਾਰ ਪੰਜ ਹੋਣ ਫਿਰ ਹੀ ਆ ਨਾ, ਇਸ ਤਰ੍ਹਾਂ ਇੱਕ ਦਾ ਕੀ ਬੰਦਾ ਮੰਗਵਾਏ, ਚਾਰ ਚਾਰਜਿੰਗ ਜ਼ਿਆਦਾ ਪੈ ਜਾਣੇ ਆ। ਤੇ ਫੇਰ ਇੱਕ ਹੀ ਮੰਗਵਾਏ ਬੰਦਾ।
ਕੋਈ ਨੀਂ ਤਿੰਨ ਮੈਂ ਮੰਗਾ ਲਾਂਗੀ, ਤਿੰਨ ਤੁਸੀਂ ਮੰਗਾਂ ਲੈਣਾ। ਇਕੱਠਾ ਆਜੇਗਾ ਫ਼ਿਰ, ਇੰਝ ਕਰ ਲਾਂਗੇ ਨਾ। ਹੂੰ,
ਐ ਵੀ ਠੀਕ ਐ ਗੱਲ਼ ਸਰਬਜੀਤ। ਵੇਟ ਦੇ ਹਿਸਾਬ ਨਾਲ਼, ਫ਼ਿਰ ਚ ਕੋਰੀਅਰ ਪੈਸੇ ਚਾਰਜ ਲੈਂਦੇਂ ਆ ਨਾ ਉਹ।
ਨਹੀਂ ਵੇਟ ਨੀ ਉਹਨਾਂ ਨੇ ਚਾਰਜਿੰਗ ਲੈਣੀ- ਲੈਣੀ ਐ, ਸਰ ਚਾਲ਼ੀ ਰੁਪਏ ਜੇ ਤੁਸੀਂ ਇੱਕ ਸ਼ੂਟ ਲਓਗੇ, ਚਾਲ਼ੀ ਰੁਪਏ ਉਹਦੀ ਚਾਰਜਿੰਗ ਹੋਏਗੀ।
ਅੱਛਾ ਵੇਟ ਦਾ ਕੋਈ ਨੀ ਹੈਗਾ।
ਨਹੀਂ- ਨਹੀਂ, ਉਹ ਫ਼ਿਰ ਆਪੇ ਹੀ ਕਰ ਦੇਣਗੇ।
ਅੱਛਾ- ਅੱਛਾ ਮੈਂ ਸੋਚਿਆਂ ਵੇਟ ਦੇ ਹਿਸਾਬ ਨਾਲ ਪੈਹੇ ਲੈਂਦੇ, ਜਾਂ ਕਿੱਲੋ ਦੋ ਕਿੱਲੋ। ਤਿੰਨ ਕਿੱਲੋ, ਐਹ ਹਿਸਾਬ ਨਾਲ ਲੈਂਦੇਂ ਐ।
ਉਹ ਰੱਖਿਆਂ ਦਾ ਕਿ ਚਾਲੀ ਰੁਪਏ ਪਰ ਸੂਟ ਦੀ, ਔਰ ਨਾਲ ਉਹਦਾ ਹੋਏ, ਹਾਂ।
ਹੂੰ, ਚਲੋ ਐਹ ਚੀਜ਼ ਤੇ ਚੰਗੀ ਗੱਲ ਐ ਫਿਰ।
ਹਾਂਜੀ ਕੱਠੇ ਮੰਗਾਲਾ, ਤੁਸੀਂ ਵੀ ਪੂਛ ਲੈਣਾ ਇੱਥੇਂ ਆਸ-ਪਾਸ ਕਿਤੇ।
ਹਾਂਜੀ।
ਆਪਣੇ ਆਸ- ਪਾਸ ਕਿਤੇ, ਹੋਰ ਕਿਸੇ ਨੇ ਲੈਣੇ ਹੋਣ।
ਹਾਂ ਕੋਈ ਗੱਲ ਨੀ, ਠੀਕ ਐ-ਠੀਕ ਐ, ਫ਼ਿਰ ਇਕੱਠੇ ਬੰਦਾ ਮੰਗਾ ਲੇ ਤੇ। ਅਹ ਆਏਗਾ ਨਾਲ਼ੇ ਛੇਤੀ। ਕੋਈ ਨੀਂ ਕੋਈ ਨੀਂ, ਮੈਂ ਪੁੱਛਲਾਂਗੀ ਲੈਂਣੇ ਹੋਣਗੇ, ਤੇ ਫ਼ਿਰ ਮੈਂ ਕਰਲਾਂਗੀ ਗੱਲ। ਤੇ ਹਾਂ, ਸਾਡੇ ਨਾਲ ਗੁਆਂਢੀ ਨੇ ਉਹ ਵੀ ਸ਼ਾਇਦ ਤੇ ਉਹਨਾਂ ਨੂੰ ਬੜਾ ਸੂਟਾਂ ਦਾ ਪਿਆ ਹੁੰਦਾ, ਤੇ ਮੈਂ ਪਿੱਛ ਪਿੱਛਲੀ ਵਾਰੀ ਮੰਗਵਾਏ ਸੀ, ਤੇ ਪਾਏ ਸੀ ਤੇ ਦੀਦੀ ਸੂਟ ਤੁਸੀਂ ਕਿੱਥੋਂ ਲਿਆਂਦਾ, ਮੈਂ ਕਿਹਾ ਇੱਥੋਂ ਮੰਗਵਾਏ ਸੀ, ਕੋਰੀਅਰ ਤੋਂ ਆਏ ਸੀ। ਉਹ ਕਹਿੰਦੇ ਸੀ ਅਗਰ ਅਗਲੀ ਵਾਰੀ ਮੰਗਾਓਗੇ, ਤੇ ਸਾਡੇ ਵੀ ਇੱਕ ਦੋ ਸੂਟ ਮੰਗਾ ਦੇਣਾ। ਮੈਂ ਕਾ ਕੋਈ ਨੀ ਜਦੋਂ ਕਰਾਂਗੀ, ਫ਼ਿਰ ਉਹਨਾਂ ਨੂੰ ਪੁੱਛਲਾਂਗੀ, ਮੈਂ ਕੀ ਤੇ ਚਲੋ ਮੈਂ ਤੇ ਮੰਗਾਣੇ ਆ, ਤੇ ਤੁਸੀਂ ਦੱਸੋ। ਡਿਜ਼ਾਇਨ ਸਿਲੈਕਟ ਕਰਲਾਂਗੇ ਨਾ, ਡਿਜ਼ਾਇਨ ਸਿਲੈਕਟ ਕਰਲਾਂਗੇ ਤੇ ਫੇਰ ਉਹ, ਉਹ ਕਰਕੇ ਤੇ ਫੇਰ ਉਹਨਾਂ ਨੂੰ ਵੀ ਕਵਾਂਗੀ। ਕਿਵੇਂ ਲੈਣੇ ਆ, ਤੁਸੀਂ ਦੱਸ ਦਿਓ ਕਿੰਨੇ ਲੈਣੇ ਆ। ਉਹਨਾਂ ਦੇ ਵੀ ਹੋ ਜਾਣਗੇ, ਸਾਡੇ ਵੀ ਹੋ ਜਾਣਗੇ।
ਹੂੰ,
ਉਹਦੀ ਦਰਾਣੀ ਵੀ ਐ, ਉਹ ਵੀ ਲੇ ਲੇਗੀ ਸ਼ਾਇਦ ਕੱਠੀਆਂ ਦਰਾਣੀਆਂ- ਜਠਾਣੀਆਂ ਨੇ, ਨਾਲੇ ਭੈਣਾਂ- ਭੈਣਾਂ, ਨਾਲੇ ਦਰਾਣੀ- ਜਠਾਣੀ ਨੇ, ਤੇ ਉਹ ਵੀ ਉਹਨਾਂ ਨੂੰ ਬੜਾ ਸੂਟਾਂ ਦਾ ਹੁੰਦਾ।
ਹਾਂਜੀ- ਹਾਂਜੀ।
ਅੱਜ- ਕੱਲ੍ਹ ਸੂਟਾਂ ਦਾ ਬੜਾ ਫੈਸ਼ਨ ਹੋ ਗਿਆ, ਪ੍ਰਿੰਟ ਆਏ ਦੇ ਨੇ ਇੰਨੇ- ਇੰਨੇ ਸੋਹਣੇ ਸੂਟਾਂ ਦੇ। ਚਿਕਨ ਦੀਆਂ ਸਲਵਾਰਾਂ ਵਾਲੇ ਸੂਟ ਆਏ ਦੇ ਆ, ਚੁੰਨੀਆਂ ਵੀ ਚਿਕਨ ਦੀਆਂ ਹੁੰਦੀਆਂ ਨੇ, ਉਹ ਬੜੀਆਂ ਸੋਹਣੀਆਂ ਲੱਗਦੀਆਂ ਨੇ, ਹੂੰ। ਓਹੀ ਮੰਗਵਾਂਵਾਂਗੇ, ਹਾਂ। ਚਲੋ ਠੀਕ ਹੈ, ਅੱਛਾ ਜੀ, ਸਤਿ ਸ਼੍ਰੀ ਅਕਾਲ।
ਓਕੇ ਜੀ, ਸਤਿ ਸ਼੍ਰੀ ਅਕਾਲ।